ਹੈਲੋ।
ਹੈਲੋ।
ਹੈਲੋ।
ਸਾ ਸ੍ਰੀ ਕਾਲ ਭੈਂਜੀ।
ਸਾਸ੍ਰੀਕਾਲ ਭੈਣ ਜੀ ਸਾਸ੍ਰੀਕਾਲ, ਹੋਰ ਕੀ ਹਾਲ ਚਾਲ ਨੇ?
ਵਧੀਆ, ਤੁਸੀਂ ਸੁਣਾਓ ਕੀ ਹਾਲ-ਚਾਲ?
ਵਧੀਆ-ਵਧੀਆ! ਬੜੇ ਮੈਂ ਵਧੀਆ, ਬਸ ਹੁਣੇ ਰੋਟੀ ਖਾ ਕੇ ਹੱਟੇ ਸੀ, ਆਪਣਾ ਐ ਡਿਨਰ ਦਾ ਟੈਮ ਹੋ ਗਿਆ ਨਾ ਮ ਦਸ
ਅੱਛਾ-ਅੱਛਾ-ਅੱਛਾ! ਨਈਂ-ਨਈਂ-ਨਈਂ-ਨਈਂ, ਬਿਲਕੁਲ ਨਈਂ ਕੀਤਾ, ਬਿਲਕੁਲ ਨਈਂ ਕੀਤਾ!
ਸਗੋਂ ਮੈਂ ਸੋਚ ਈ ਰਈ ਸੀ, ਫੋਨ ਕਰ ਕਰਾਂ ਨਾ ਕਰਾਂ ਮੈਂ ਕਿਹਾ ਚੱਲ ਕਰ ਈ ਲੈਂਨੀਂ ਆਂ, ਬੜੇ ਦਿਨ ਹੋ ਗਏ ਨੇ ਨਾਲੇ।
ਹਾਂ, ਮੈਂ ਵੀ ਯਾਦ ਈ ਕਰ ਰੀ ਸੀ। ਤੁਹਾਨੂੰ, ਮੈਂ ਕਿਹਾ ਬਹੁਤ ਚਿਰ ਹੋ ਗਿਆ, ਫੋਨ ਈ ਨੀ ਆਇਆ ਭੈਂਜੀ ਦਾ।
ਪਤਾ ਕੀ ਨੌਂ ਵੱਜ ਗਏ ਨੇ, ਮੈਂ ਕਿਹਾ ਪਤਾ ਨੀ ਡਿਨਰ ਦਾ ਟੈਮ ਏ, ਮੈਂ ਫੋਨ ਕਰਾਂ ਨਾ ਕਰਾਂ ਨਾਲੇ ਦੋ ਵਾਰੀ ਮਿਲਾਇਆ ਤੇ ਮਿਲਿਆ ਨੀ, ਪਤਾ ਨੀ ਕੋਈ ਨੈਟਵਰਕ ਇਸ਼ੂ ਜਿਹਾ ਆ ਰਿਹਾ ਸੀ। ਫੇਰ ਮਿਲ ਈ ਗਿਆ ਚਲੋ!
ਅੱਛਾ-ਅੱਛਾ! ਹੋਰ ਸੁਣਾਓ ਬੱਚੇ ਠੀਕ ਨੇ?
ਹਾਂਜੀ-ਹਾਂਜੀ! ਬੱਚੇ ਵੀ ਠੀਕ, ਸਭ ਵਧੀਆ। ਤੁਹਾਡਾ ਕਿੰਨੇ ਦਿਨ ਹੋ ਗਏ ਚੱਕ ਕਰ ਈ ਨੀ ਲੱਗਿਆ ਇੱਥੇ, ਕਦੇ ਆਓ ਸਗੋਂ ਘਰ।
ਬਸ ਪੇ ਕੇ ਆਈ ਹੋਈ ਸੀ ਮੈਂ, ਪੇਕਿਓਂ ਘਰ ਜਾਵਾਂਗੀ ਨਾ ਫੇਰ ਆਵਾਂਗੀ ਮੈਂ ਤੁਹਾਡੇ ਕੋਲ।
ਅੱਛਾ-ਅੱਛਾ ਜਰੂਰ ਆਣਾ! ਫੇਰ ਹੈਂ ਹੁਣ ਛੁੱਟੀਆਂ ਪਈਆਂ ਦੀਆਂ ਬੱਚਿਆਂ ਦੀ ਨਾਲੇ।
ਹਾਂਜੀ-ਹਾਂਜੀ, ਜ਼ਰੂਰ ਆਵਾਂਗੇ।
ਤੇ ਹੋਰ ਕਿੱਥੇ ਜਾਣਾ ਛੁੱਟੀਆਂ ਚ ਆਪਨੇ- ਅਪਨਿਆਂ ਦੇ ਘਰ ਹੀ ਜਾਣਾ ਹੋਰ।
ਹਾਂਜੀ, ਹਾਂਜੀ।
ਹੋਰ ਸੁਨਾਓ! ਸਭ ਵਧੀਆ?
ਸਭ ਵਧੀਆ, ਸਭ ਵਧੀਆ। ਤੁਹਾਡਾ ਬੇਟਾ ਕੇੜੀ ਕਲਾਸ ਚ ਐ?
ਮੇਰਾ ਬੇਟਾ ਐ ਆਪਨਾ ਫੋਰਥ ਇਚ ਏ ਹੱਲੇ ਤਾਂ।
ਅੱਛਾ-ਅੱਛਾ-ਅੱਛਾ।
ਹਾਂਜੀ! ਨਈਂ ਬੇਟੀ ਨੀ, ਇੱਕੋ ਮੁੰਡਾ ਵੇ। ਨਾਲੇ ਤੁਸੀਂ ਬੜੇ ਦਿਨ ਹੋ ਗਏ ਨਾ ਆਏ ਨੀਂ ਤੁਸੀਂ ਮਿਲੇ ਨੀ ਮੈਨ ਈਨੂੰ ਵੀ ਯਾਦ ਕਰਦਾ ਸੀ ਤੁਹਾਨੂੰ ਉਹ ਕਿੰਨੇ ਦਿਨ ਹੋਗ ਨੇ ਸਗੋਂ।
ਅੱਛਾ, ਚਲੋ ਮੈਂ ਆਵਾਂਗੀ, ਆਵਾਂਗੀ ਆਵਾਗੀ, ਹਾਂ। ਛੋਟਾ ਜਿਆ ਈ ਦੇਖਿਆ ਸੀ ਉਨੂੰ ਮੈਂ ਹੁਣ ਤੇ ਵੱਡਾ ਹੋ ਗਿਆ ਹੋਏਗਾ।
ਐਹ ਤਾਂ ਹੈ ਹੀ ਉਹੀਓ ਮੈਂ ਕਹਿ ਰਹੀ ਹਾਂ ਬੜੇ ਦਿਨ ਹੋ ਗਏ ਨੇ ਨਾਲੇ ਤੁਸੀਂ ਆਏ ਨੀ ਉਹ ਵੀ ਯਾਦ ਕਰਤਾ ਸੀ ਤੁਹਾਨੂੰ। ਤੇ ਨਾਮ ਤਾਂ ਜਾਣਦਾ ਨੀ ਬਸ ਮਾਸੀ- ਮਾਸੀ ਕਰ ਕਰਦਾ ਰਹਿੰਦਾ ਫਿਰ ਮੈਂ ਕਿਹਾ ਅੱਛਾ ਤੇ, ਮੈਂ ਕਿਆ ਕੋਈ ਨੀ ਮੈਂ ਬੁਲਾਵਾਂ ਜਿੰਨਾ ਨੂੰ ਘਾਰ
ਅੱਛਾ ਅੱਛਾ ਆਵਾਂਗੀ ਮੈਂ ਇੱਧਰੋਂ ਘਰ ਜਾਵਾਂਗੀ ਨਾ ਫੇਰ ਮੈਂ ਆਵਾਂਗੀ।
ਹਾਂਜੀ, ਹੋਰ ਦੱਸੋ ਭੈਣ ਜੀ ਤੁਸੀਂ ਆਪਣਾ ਸੂਟ ਵਗੈਰਾ ਕਿ ਕਿੱਥੋਂ ਲੈਂਦੇ ਓ?
ਸਾਡੇ ਘਰ ਦੇ ਕੋਲ ਈ ਨਾ ਇੱਕ ਦੁਕਾਨ ਐ, ਅਸੀਂ ਉਹਨਾ ਤੋਂ ਲੈ ਕੇ ਆਣੇ ਹਾਂ ਸੂਟ ਬਹੁਤ ਅੱਛੇ ਹੁੰਦੇ ਨੇ ਉਹਨਾਂ ਦੇ।
ਅੱਛਾ ਅੱਛਾ ਮੈਂ ਪੁੱਛਦੀ ਸੀ? ਕੀ ਨਾਲੇ ਨਾ ਇਹ ਵਿਆਹ ਆ ਰਿਹਾ ਆਪਣੇ ਨਾ ਇੱਥੇ ਨਾਲ ਈ ਰਿਲੇਟਿਵ ਹੈਗੇ ਨੇ ਕੋਈ, ਤੇ ਮੈਂ ਕਿਆ ਕੋਈ ਹੈਵੀ ਸੂਟ ਪੁੱਛਾ ਭੈਣ ਜੀ ਕੋਲ ਨਾਲੇ ਉਹਨਾਂ ਦੇ ਉੱਧਰੋਂ ਵਧੀਆ ਮਿਲਦੇ ਹੋਣਗੇ ਨਾ ਹੈਵੀ?
ਹਾਂਜੀ ਹਾਂਜੀ, ਹਾਂਜੀ ਹਾਂਜੀ। ਇੱਥੇ ਤੇ ਦੋ-ਤਿੰਨ ਫੇਮਸ ਦੁਕਾਨਾਂ ਹੈਗੀਆਂ ਨੇ, ਬੋਤ ਫੇਮਸ ਦੁਕਾਨਾਂ ਨੇ।
ਅੱਛਾ ਜੀ, ਤੁਸੀਂ ਆਓਗੇ ਤੇ ਮੈਨੂੰ ਦੱਸ ਨਾ ਫੇਰ ਮੈਂ ਵੀ ਵੇਖਣੀ ਆ ਚੱਕਰ ਲੱਗਦਾ ਤੁਹਾਡੇ ਵੱਲ ਤੇ ਅਸੀਂ ਚੱਲਾਂਗੇ ਸ਼ੋਪਿੰਗ ਤੇ ਇਕੱਠ
ਠੀਕ ਐ। ਠੀਕ ਐ ਕੋਈ ਗੱਲ ਨੀ, ਕੋਈ ਗੱਲ ਨੀ, ਔਰ ਸਾਡੇ ਘਰ ਦੇ ਕੋਲ ਹੀ ਨਾ ਇੱਕ ਵੀਰ ਜੀ ਹੈਗੇ ਨੇ ਉਹ ਬੋਤ ਸੋਹਣਾ ਸੂਟ ਸਿਲਦੇ ਨੇ ਤੁਸੀਂ ਸਵਾਹ ਵੀ ਉਹਦੇ ਕੋਲੋਂ ਈ ਲੈਣਾ।
ਅੱਛਾ ਅੱਛਾ ਲੈ ਤਾਂ ਤੁਸੀਂ ਗੱਲ ਹੀ ਬੜੀ ਵਧੀਆ ਕਰਤੀ ਨਾਲੇ ਮੈਂ ਸੁਣਿਆ ਸੀ ਪਿੱਛੇ ਬਿਊਟੀਕ ਖੁੱਲਿਆ ਤਾਡੇ ਘਰ ਦੇ ਕੋਲ ਤੇ ਮੈਂ ਪੁੱਛਣਾ ਸੀ ਆਪਣਾ ਚੇਤਾ ਈ ਨੀ ਰਿਹਾ।
ਹੂੰ ਬਹੁਤ ਅੱਛਾ ਸੂਟ ਸਿੱਲਦੇ ਨੇ ਸਵਾਈ ਵੀ ਕੁੱਝ ਨੀ ਲੈਂਦੇ। ਔਰ ਸੂਟ ਵੀ ਬੋਤ ਅੱਛੇ ਸਿਲਦੇ ਨੇ ਟਾਈਮ ਨਾਲ ਵੀ ਦੇ ਦਿੰਦੇ ਨੇ।
ਅੱਛਾ ਹੁਣ ਤਾਂ ਮੈਂ ਜ਼ਰੂਰ ਆਵਾਂਗੀ ਨਾਲੇ ਆਪਣਾ ਹਰ ਤਰ੍ਹਾਂ ਦੇ ਸੂਟ ਸੀ ਲੈਂਦੇ ਹੋਣਗੇ ਆਪਣਾ ਸਰ
ਤਰ੍ਹਾਂ ਦੇ ਜਿਹੜਾ ਮਰਜੀ ਸੁਵਾਓ ਡਰੈਸ ਬਣਵਾਓ ਡਰੈਸ ਵੀ ਬਣਾ ਦੇਣ ਗੇ। ਯਾਹਾਂ ਸਭ, ਸਭ-
ਐਹ ਤਾਂ ਸਗੋਂ ਵੱਧ ਵਧੀਆ ਗੱਲ ਹੁਣ ਮੈਂ ਆਵਾਂਗੀ ਨਾ ਮੇਰਾ ਚੱਕਰ ਲੱਗੇਗਾ ਤੇ ਜਰੂਰ ਆਵਾਂਗੀ ਨਾਲੇ ਮੁੰਡੇ ਆਪ ਇਨੂੰ ਨਾਲ ਲੈ ਆਵਾਂਗੀ।
ਬਿਲਕੁਲ ਜਰੂਰ ਲੈ ਕੇ ਆਣਾ ਜ਼ਰੂਰ ਲੈ ਕੇ ਆਣਾ।
ਇੱਕ ਤਾਂ ਭੈਣ ਜੀ ਤੁਆਨੂੰ ਕੀ ਦੱਸਾਂ ਬੱਚਿਆਂ ਦੀ ਛੁੱਟੀਆਂ ਪਈਆਂ ਨੇ ਤੇ ਆਪਣਾ ਸਵੇਰੇ ਉੱਠਦੇ ਈ ਨੀ ਜਲਦੀ ਬੰਦਾ ਕਹਿੰਦਾ ਚੱਲ ਕਿੱਥੇ ਹੋਈ ਆਈਏ ਆਪਣਾ।
ਹਾਂਜੀ ਹਾਂਜੀ।
ਏਨਾਂ ਦਾ ਸਾਰਾ ਰੂਟੀਨ- ਰੂਟੀਨ ਖ਼ਰਾਬ ਹੋਇਆ ਦਾ ਸਵੇਰੇ ਉੱਠਣ ਦਾ ਵੀ ਅਪ
ਰਾਤੀ ਸੌਦੇ ਨੀ, ਸਵੇਰੇ ਉੱਠਦੇ ਨੀ।
ਐ ਤਾਂ ਹੈ ਹੀ ਭੈਣ ਜੀ ਵੇਖੋ ਸ ਸਕੂਲ ਜਾਣ ਤੇ ਠੀਕ ਰਹਿੰਦਾ ਇਹਨਾਂ ਦਾ ਰੂਟੀਨ ਵੀ ਆਪਣਾ ਥੱਕ ਜਾਂਦੇ ਨੇ ਰਾਤ। ਤਕਨ ਟਵੀਸ਼ਨੋ ਆ ਕੇ, ਅਪਨਾ ਥੋੜਾ, ਥੋੜੀ ਦੇਰ ਖੇਡਦੇ ਨੇ, ਤੇ ਥਾੱਕ ਜਾਂਦੇ ਨੇ, ਤੇ ਹੁਨ ਨਾ ਐ ਰੂ ਸੂਕੂਲ ਜਦੋਂ ਦੇ ਬਾੰਦ ਹੋਏ ਨੇ, ਏਨਾਂ ਦੀ ਛੁੱ ਛੁੱਟੀਆਂ ਪਈਆਂ ਇਨਾਂ ਦਾ ਰੂਟੀਨ ਵੀ ਸਾਰਾ ਖ਼ਰਾਬ ਜਾ ਹੋਏਆ ਦੈ। ਦੱਸੋ ਰਾਤੀ ਦੋ-ਦੋ ਵਜੇ ਤੱਕ ਨੀ ਸੌਂਦੇ ਮੇਰੀ ਨਨਾਨ ਦਾ ਵੀ ਮੁੰਡਾ ਆਏਆ ਦੈ।
ਤੇ ਦੋਨੋ ਲੱਗੇ ਰੈਂਦੇ ਨੇ ਜੋ ਰੋਲੇ ਪਾਂਦੇ ਨੇ, ਗਾਣੇ ਚਲਾ, ਯੇ ਕਾਰ ਵੋ ਕਾਰ। ਫੇਰ ਏਨਾਂ ਨੂੰ ਖੱਪੀ ਦਾ ਥੋੜਾ, ਫੇਰ ਮੁੜਦੇ ਨੇ, ਚਲੋ ਐ ਤਾਂ ਹੈਈ ਬ ਖੁ ਹੁਨ, ਬੱਚੇਆਂ ਨੇ ਛੁੱਟੀਆਂ ਚ ਜਾਣਾ ਕਿੱਥੇ, ਅਪਣੀ-ੳਪਣੀ ਨਾਨੀ ਘਾਰ ਈ ਆਣਾ ਵੇ।
ਹਾਂਜੀ-ਹਾਂਜੀ ਐ
ਤੇ ਬੰਦਾ ਕਿੰਨਾ ਈ ਖੱਪੇ, ਚੰਗਾ ਜੇਆ ਨੀ ਲੱਗਦਾ ਫੇਰ, ਹੈਨਾ?
ਹਾਂਜੀ, ਹਾਂਜੀ, ਹਾਂਜੀ।
ਬਾੱਸ ਥੋੜਾ ਐਨਾਂ ਇਚ ਬਿਜੀ ਹੋਈ ਦੀ ਸੀ, ਮੈਂ ਬੱਚੇਆਂ ਚ ਅਪਨਾ, ਤੇ ਨਾਲੇ ਏੱਕ-ਦੋ ਦਿਨ ਤੱਕ ਨਾਲੇ ਤੂਸੀ ਵੀ ਕੈ ਰੇ ਓ ਪੇੱਕੇ ਵੱਲ ਆਏ ਓ ਤੇ ਜਦੋਂ ਆਓਗੇ ਨਾ, ਦੱਸਨਾ ਮੈਨੂੰ ਅਪਨਾ। ਨਾਲੇ ਕੀ ਦੱਸਾਂ
ਛੁੱਟੀਆਂ ਦਾ ਕਾੰਮ ਹੋ ਗੇਆ?
ਛੁੱਟੀਆਂ ਦਾ ਕਾੰਮ ਕਿੱਥੇ ਜੀ, ਐ ਪਿੱਛੇ ਸ਼ ਸ਼ੁਰੂ ਕਰਵਾਏਆ ਸੀ ਇਨਾਂ ਦਾ ਕਾੰਮ ਨਾ ਫੇਰ ਐ ਮੇਰੀ ਨਨਾਨ ਆਗੀ ਤੇ ਐਨਾਂ ਦਾ ਕੁੱਛ
ਜਿੱਦਨ ਸਾਡਾ
ਛੋਟੇ ਮੁੰਡੇ ਦਾ ਵੀ ਕਾੰਮ, ਉਨਾ ਦਾ ਵੀ ਮੁੰਡਾ ਛੋਟੈ ਨਾ ਨਨਾਨ ਦਾ
ਹਾਂਜੀ-ਹਾਂਜੀ।
ਉਨਾਂ ਦਾ ਕੱਠੇ ਈ ਬਾੱਸ ਅਸੀ ਦੋਨੋ ਬੈਜਾਈ ਦੈ ਨਨਾਨ ਭਰਜਾਈ ਨੇ ਤੇ ਇਨਾਂ ਦੇ ਕਾੰਮ ਹੁਨ ਅਸੀ ਬਾਨੇ ਨੇ, ਦੱਸੋ ਪ੍ਰੋਜੈਕਟ ਮਾਵਾਂ ਆਸਤੇ ਤਾਂ ਹੁੰਦੇ ਨੇ।
ਆ, ਹਾਂ, ਸੂਕੂਲ ਵਾਲੇ ਤੇ ਐਵੇਂ ਈ ਕਰਦੇ ਨੇ, ਹਾਂ। ਬੱਚੇ ਥੋੜਾ ਬਨਾਂਦੇ ਨੇ, ਮਾਵਾਂ ਈ ਪ੍ਰੋਜੈਕਟ ਬਨਾਂਦੀਆਂ ਨੇ, ਹੋਰ ਕੀ।
ਐ ਤਾ ਹੈ ਈ ਹੁਨ ਵੇਖੋ, ਅਸੀ ਈ ਬਨਾਨੇ ਨੇ ਸਾਰੇ ਪ੍ਰੋਜੈਕਟ ਵੀ ਅਸੀ ਬਨਾਣੇ ਨੇ, ਸਮਾਨ ਵੀ ਲਿਆਣੈ, ਫੇਰ ਇਨਾਂ ਨੂੰ ਚਾਏ ਨਾਮ ਵੀ ਨਾ ਪਤਾ ਹੋਏ ਉਦਾ ਕੀ ਬਨਾ ਰੀ ਏ ਮੰਮੀ ਕੀ ਨੀ।
ਸਬ ਮਾਵਾਂ ਨੇ ਕਰਨੈ। ਮਾਵਾਂ ਅਸੇ ਕਾੰਮ ਮਿਲਦੈ ਛੁੱਟੀਆਂ ਦਾ, ਆਂ, ਆਂ।
ਦੇਣੇ ਨੇ ਤੂਸੀ ਸਗੋਂ ਬੱਚੇ ਨੂੰ ਯਾਦ ਕਰਨ ਦਾ ਕਾੰਮ ਦੇਓ, ਲਿੱਖਨ ਦਾ ਕਾੰਮ ਦੇਓ ਤੇ ਜਿੰਨਾ ਹੋ ਸਕੇ, ਘਾੱਟ ਤੋਂ ਘਾੱਟ ਓ ਕੁੱਛ ਸਿੱਖੇ ਤਾਂ ਸਈ।
ਬਿਲਕੁਲ, ਐਈਓ ਜਾ ਕਾੰਮ ਦੇਓ ਨਾ ਜੇੜਾ ਬੱ ਬੱਚੇ ਕਾਰ ਸਕਨ, ਮਾਵਾਂ ਅਸਤੇ ਕਾੰਮ ਦੇ ਦੇੰਦੇ ਨੇ ਸੂਕੂਲ ਵਾਲੇ, ਹੂੰ।
ਮਾਵਾਂ ਵਾਸਤੇ ਵੱਖ ਖ਼ਤ ਪਾ ਦੇਂਦੇ ਨੇ, ਫੇਰ ਸਾਰੀ ਛੁੱਟੀਆਂ ਏਨਾਂ ਦੇ ਕੰਮਾਂ ਚ ਉਲਜੀ ਰੇਆ, ਰੇੱਨੇ ਆਂ ਅਸੀ।
ਹਾਂਜੀ-ਹਾਂਜੀ।
ਤੂਸੀ ਦੱਸੋ ਹੋਰ ਤੂਆਡੇ ਬੱਚੇ ਕੈੜੀ-ਕੈੜੀ ਕਲਾਸ ਇੱਚ ਨੇ?
ਮੇਰਾ ਇੱਕ ਨਾਇਨਥ ਇੱਚ ਐ, ਏਕ ਮੇਰਾ ਸਿਕਸਥ ਇੱਚ ਐ।
ਅੱਛਾ-ਅੱਛਾ, ਵੱਡਾ ਮੁੰਡਾ ਤਾਂ ਲੰਬਾ ਨਿਕਲ ਗੇਆ ਹੋਣੈ ਕਾਫੀ?
ਹਾਂਜੀ, ਹਾਂਜੀ, ਹਾਂਜੀ।
ਵੇਖੇਆ ਸੀ ਨਾ ਮੈਂ ਪਿੱਛੇ, ਨਾਲੇ ਮੈਨੂੰ ਪ੍ਹੈਚਾਨ ਨੀ ਹੋਈ, ਮੈਂ ਬੁਲਾਏਆ ਸਗੋਂ ਏਨੂੰ ਤੇ ਮੈਂ ਫੇਰ ਦੱਸੇਆ ਮੈਂ ਓ ਵਾਲੀ ਮਾ ਸੀ ਆਂ ਤੇਰੀ ਤਾਂ ਏਨੇ ਵੀ ਪਹਿਚਾਣੇਆ ਇੰਨੇ ਦਿਨ ਹੋ ਗਏ ਨੇ ਕਿੱਥੇ ਬੱਚੇ ਪਹਿਚਾਣਦੇ ਨੇ।
ਹਾਂ-ਹਾਂ, ਮਿਲਦੇ ਰਈਏ ਤੇ ਫਿਰ ਬੱਚੇ ਵੀ ਪਹਿਚਾਣਦੇ ਨੇ ਨਾ।
ਐਹ ਤਾਂ ਹੈ ਈ ਨਾਲੇ ਅੱਜ-ਕੱਲ ਨਾ ਗਰਮੀ ਬੜੀ ਐ ਕਿੱਥੇ ਆਣ-ਜਾਣ ਤੇ ਦਿਲ ਵੀ ਨੀ ਕਰਦਾ।
ਬਿਲਕੁਲ-ਬਿਲਕੁਲ।
ਤਾਂ ਕਰਕੇ ਫਿਰ ਚੱਕਰ ਘੱਟ ਈ ਲੱਗਦਾ ਤੁਆਡੇ ਵੱਲ। ਹੋਰ ਦੱਸੋ ਭੈਣ ਜੀ ਕੀ ਕਰਦੇ ਸੀ ਤੁਸੀਂ?
ਆਂ।
ਹੈਲੋ। ਕੀ ਕਰਦੇ ਸੀ ਹੋਰ ਤੁਸੀਂ ਰੋਟੀ-ਰੂਟੀ ਖਾ ਲਿੱਤੀ ਆਪਣਾ?
ਹਾਂਜੀ ਬਸ ਫੁਲਕੇ ਲਾਨ ਲੱਗੀ ਸੀ ਮੈਂ ਕਿਆ ਚੱਲ ਪੈਲੇ ਭੈਣਜੀ ਨਾਲ ਗੱਲ ਈ ਹਾਂਜੀ ਹਜੇ ਖਾਨੀ ਐ ਖਾਣੀ ਐ, ਹਾਂ।
ਅਲੱਗ ਤਾਂ ਮੈਂ
ਨਈਂ ਨਈਂ ਨਈਂ, ਹਜੇ ਏਥੇ ਤਾਂ ਬਰਸਾਤ ਵੀ ਬੋਹ ਤੇਜ ਹੋ ਰਈ ਐ।
ਏਥੇ ਵੀ ਸਗੋਂ ਏਨੀ ਬਰਸਾਤ ਹੁੰਦੀ ਪਈ ਐ ਵੇਖੋ ਮੌਸਮ ਦਾ ਵੀ ਨੀ ਕੁੱਛ ਪਤਾ ਲੱਗਦਾ ਨਾ ਆਪਣਾ ਐਹ ਪੈਲੇ ਗਰਮੀ ਏਨੀ ਪੈ ਰਈ ਸੀ। ਵਿੱਚੋਂ ਕੋਈ ਵੀਡੀਓ ਜੀ ਆਏ ਐ ਰਾਜਸਥਾਨ ਵੱਲ ਰੇਤ ਬੜੀ ਉੱਡੀ ਐ ਗਰਮੀ ਕ
ਹਾਂ-ਹਾਂ-ਹਾਂ-ਹਾਂ, ਐਲਰਟ ਤੇ ਏਥੇ ਕੀਤਾ ਹੋਇਆ ਸੀ। ਐਲਰਟ ਤੇ ਕੀਤਾ ਹੋਇਆ ਸੀ, ਮੌਸਮ ਦਾ ਬਿਲ ਕੁਲ ਪਤਾ ਨੀ ਲੱਗਦਾ ਮਿੰਟ ਚ ਗਰਮੀ ਹੋ ਜਾਂਦੀ ਐ ਮਿੰਟ ਚ ਮੌਸਮ ਠੀਕ ਹੋ ਜਾਂਦਾ ਵੈ।
ਐ ਤਾਂ ਹੈ ਈ ਹੁਣ ਮੀਂਹ ਪੈਂਦਾ ਪਿਆ ਤੇ ਏਨੀ ਤੇਜ ਬਰਸਾਤ ਆ ਰਈ ਐ।
ਹਾਂਜੀ-ਹਾਂਜੀ-ਹਾਂਜੀ।
ਕੁਛ ਨੀ ਪਤਾ ਲੱਗਦਾ ਅੱਜ-ਕੱਲ ਨਾ ਮੌਸਮ ਦਾ ਵੀ ਐ ਜਿੰਨੇ ਲੋਕੀ ਐ ਪੇਡੇ ਵਗੈਰਾ ਕੱਟਦੇ ਨੇ ਨਾ ਸਾਰਾ ਗਲੋਬਲ ਵਾਰਮਿੰਗ ਕਰ ਦਿੰਦੇ ਨੇ ਸਾਰਾ ਕੁਛ ਖਰਾਬ ਹੋ ਜਾਂਦਾ ਐ ਫਿਰ ਆਪਣਾ
ਐ ਤਾ ਐ ਤਾ ਹੈ।
ਤੇ ਹੋਰ ਫੈਕਟਰੀਆਂ ਬਣ ਗੀਆਂ ਜਗਾ-ਜਗਾ ਪ੍ਰਦੂਸ਼ਣ ਵੀ ਏਨਾ ਹੋ
ਬਿਲਕੁਲ-ਬਿਲਕੁਲ ਬੋਹ ਜਆਦਾ ਬੋਹਤ ਜ਼ਾਦਾ।
ਤੇ ਹੋਰ ਸਾਰਾ ਦਿਨ ਪੈਲੇ ਗਰਮੀ ਏਨੀ ਸੀਗੀ ਕਿ ਹੱਦ ਐ। ਕਮਰੇ ਚੋਂ ਬਾਰ ਨਿਕਲਨ ਦਾ ਨਾ ਦਿਲ ਕਰੇ ਬਿਨਾਂ ਏਸੀ ਤੋਂ।
ਮਨ ਈ ਨੀ ਕਰਦਾ ਸੀਗਾ, ਅੱਜ ਮੈਂ ਵੀ ਅੱਜ ਕਿੰਨੇ ਦਿਨ ਬਾਦ ਬਾਜ਼ਾਰ ਨਿਕਲੀ ਆ, ਮੈਂ ਕਿਆ ਚੱਲ ਬਾਜ਼ਾਰ ਹੋ ਆਵਾਂ ਬੱਚੇਆਂ ਨੂੰ ਕੁਛ ਲੈ ਦਵਾਂ।
ਐ ਤਾਂ ਹੈ ਈ ਨਾਲੇ ਬੰਦਾ ਨਾਨੀ ਘਰ ਜਾਏ ਨਾ ਫਿਰ ਦਿਲ ਤਾਂ ਕਰਦਾ ਚਲੋ ਬਾਰ ਆਏ ਆਂ ਸ਼ੋਪਿੰਗ-ਸ਼ੂਪਿੰਗ ਈ ਕਰ ਲਈਏ ਬੱਚੇਆਂ ਵਾਸ ਤੇ ਲੈ ਲੀਏ ਕੁਛ। ਨਈਂ ਕਿੱਥੇ ਜੀ ਨਿਕਲਨਾ ਈ ਨਈਂ ਹੁੰਦਾ ਅੱਜ-ਕੱਲ ਤਾਂ ਘਰ ਵਿੱਚੋ ਈ। ਹੁਣ ਨਾਲੇ ਬਰਸਾਤ ਏਨੀ ਪੈਂਦੀ ਪਈ ਪੁੱਛੋ ਈ ਨਾ ਮੌਸਮ ਦਾ ਵੀ ਨੀ ਪਤਾ ਲੱਗਦਾ ਹੈਨਾ।
ਹਾਂਜੀ, ਹਾਂਜੀ-ਹਾਂਜੀ।
ਬਰਸਾਤਾਂ ਈ ਲੱਗਣਗੀਆਂ ਆਪਣਾ ਥੋੜਾ ਚੇਂਜ ਹੋਏ ਗਾ ਈ ਮੌਸਮ ਹੈ ਨਾ ਗਰਮੀ ਬੜੀ ਪਈ ਏ ਨਾ ਪਿੱਛੋਂ।
ਜ਼ਾਦਾ ਗਰਮੀ ਬੋਹਤ ਜ਼ਾਦਾ। ਹਾਂ।
ਐ ਤਾਂ ਹੈ।
ਚਲੋ ਭੈਣ ਜੀ ਕੋਈ ਆਏਆ ਮੈਂ ਰੁਕ ਕੇ ਗੱਲ ਕਰਾਂ ਥੁਆਡੇ ਨਾਲ। ਭੈਣ ਜੀ ਕੋਈ ਆਏਆ, ਠੀਕ ਐ ਭੈਣ ਜੀ, ਠੀਕ ਸਸ਼੍ਰੀ ਕਾਲ।
ਠੀਕ ਏ ਜੀ ਸਸ਼੍ਰੀ ਕਾਲ।